ਹੈਲੋ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ, ਕਿਵੇਂ ਈ?
ਮੈਂ ਵਧੀਆ, ਤੁਸੀਂ ਦੱਸੋ ਕਿਵੇਂ ਹੋ
ਮੈਂ ਵੀ ਵਧੀਆ ਈ। ਕੀ ਕਰ ਰਹੇ ਸੀ?
ਬਸ ਮੈਂ ਤਾਂ ਹੁਣ ਉੱਠੀ ਸੀ, ਤੇ ਮੈਂ ਸੋਚਿਆ ਤੈਨੂੰ ਫੋਨ ਕਰਾਂ ਔਰ ਕੁਛ ਸਲਾਹ ਲੈਣਾ ਅਪਣੀ ਔਨਲਾਈਨ ਸ਼ੋਪਿੰਗ ਦੇ ਵਾਸਤੇ ਯਾ ਔਫਲਾਈਨ।
ਅੱਛਾ ਜੀ
ਹਾਂਜੀ ਹੋਰ ਤੁਸੀਂ ਦੱਸੋ ਕੀ ਸ਼ੋਪਿੰਗ ਕਰਦੇ ਹੋ, ਔਨਲਾਈਨ ਸ਼ੋਪਿੰਗ ਜਾਂ ਔਫਲਾਈਨ ਸ਼ੋਪਿੰਗ
ਮੈਂ ਤਾਂ, ਔਫਲਾਈਨ ਸ਼ੋਪਿੰਗ ਕਰਦੀ ਜ਼ਿਆਦਾ ਟਾਈਮ
ਔਫਲਾਈਨ ਸ਼ੋਪਿੰਗ ਹੀ ਆਸਾਨ ਹੁੰਦੀ ਹੈਗੀ, ਔਰ ਮਜ਼ਾ ਵੀ ਆਉਂਦਾ ਓਹਨਾਂ ਦੇ ਵਿੱਚ।
ਔਫਲਾਈਨ ਦਾ ਇਹ ਫਾਇਦਾ ਵੀ ਚੀਜ਼ ਜਾ ਕੇ ਹੱਥ ਨਾਲ ਪਕੜ ਕੇ ਪਤਾ ਲੱਗ ਜਾਂਦੀ ਏ, ਵੀ ਕਿਵੇਂ ਦਾ ਕੱਪ ਕੱਪੜਾ, ਕਿਵੇਂ ਦੀ ਕੁਆਲਿਟੀ ਉਹਦੀ
ਹਾਂ, ਐ ਗਲ ਤੇ ਤੁਸੀਂ ਸਹੀ ਕੀਤੇ ਔ। ਔਫਲਾਈਨ ਤੋਂ ਜਾ ਕੇ ਨਾ ਤੁਸੀਂ ਸਭ ਕੁਛ ਵੇਖ ਸਕਦੇ ਹੋ, ਤੁਸੀਂ ਲੋਕਾਂ ਨੇ ਗੱਲ ਕਰ ਸਕਦੇ ਔ, ਇਕ ਲੋਇਲਟੀ ਬੰਜ ਜਾਂਦੀ ਹੁੰਦੀ ਹੈ।
ਆਏ, ਤਾਂ ਕਰਕੇ ਔਫਲਾਈਨ ਸ਼ੋਪਿੰਗ ਜਿਆਦਾਤਰ ਕਰਦੇ ਹਾਂ ਅਸੀਂ
ਹਾਂਜੀ- ਹਾਂਜੀ, ਨਹੀਂ ਪਰ ਦੋਵੇ ਹੀ ਅੱਜ-ਕੱਲ ਦੇ ਟਾਈਮ ਤਾਂ ਦੋਨੋ ਹੀ ਫੇਮਸ ਹੁੰਦੀ ਹੈਗੀ ਨਾ। ਮਤਲਬ, ਤੁਸੀਂ ਵੇਖੋ ਅੱਜ- ਕੱਲ ਦੇ ਵਿੱਚ ਤ ਹਰ ਲੋਕਾਂ ਤੋਂ ਔਨਲਾਈਨ ਸ਼ੋਪਿੰਗ ਦਾ ਸਭ ਤੋਂ ਵੱਡਾ ਫਾਇਦਾ ਹੈ ਤੁਸੀਂ ਘਰ ਬੈਠਦੇ ਆਪਣੇ ਮੋਬਾਇਲ ਯਾ ਕੰਪਿਊਟਰ ਨਾਲ ਕਿਸੇ ਵੀ ਸਮੇਂ ਸਮਾਨ ਖਰੀਦ ਸਕ ਤੇਆ ਇਸ ਨਾਲ ਸਮੇਂ ਤੇ ਨਾ ਮੈਹਨਤ ਵੀ ਬਚਤ ਸਮੇਂ ਦੀ ਮਿਹਨਤ ਵੀ ਰ ਸਮੇਂ ਮਿਹਨਤ ਦੀ ਕਿੰਨੀ ਬੱਚਤ ਹੁੰਦੀ ਹੈਗੀ
ਨਾਲੇ ਜੋ ਆਪਾਂ ਬਿਜ਼ੀ ਹੁੰਦੇ ਹਾਂ ਤਾਂ ਜੋ ਇਨਸਾਨ ਬਿਜ਼ੀ ਨੇ ਆਪਦੀ ਜ਼ਿੰਦਗੀ ' ਉਹਨਾਂ ਨੂੰ ਤਾਂ ਔਨਲਾਈਨ ਸ਼ੋਪ ਸਪਿੰਗ ਬੈਸ ਹੈੀ
ਹਾਂਜੀ ਉਹ। ਚ ਅੱਜ ਕੱਲ ਜ ਮਤਲਬ ਜੋ ਵੀ ਵਾਰਕਿੰਗ ਹੈਗੇ ਨੇ ਨਾ ਉਹਨਾਂ ਦੇ ਵਿੱਚ ਨਲਾਈਨ ਸ਼ੋਪਿੰਗ ਵਧੀਆ ਹੈਗੀ ਬਿਕੋਜ ਉਹ ਦੇ ਟਮ ਉਹ ਦੇ ਨਾਲ ਕੋਈ ਟਾਈਮ ਹੀ ਨਹੀਂੀ ਹੁੰਦਾ ਹੈਗਾ ਸ਼ੋਪਿੰਗ ਕਰਨੇ ਦਾ ਕਿ ਔ ਬਾਰ ਜਾ ਸਕਦੇ ਐ, ਸ਼ੋਪਿੰਗ ਕਰ ਲੈਣ। ਔ ਦੂਜੇ ਪਾਸੇ ਨਾ ਔਫਲਾਈਨ ਸ਼ੋਪਿੰਗ ਮੇ ਵਿੱਚ ਨਾ ਗ੍ਰਾਹਕ ਦੁਕਾਨ ਤੇ ਜਾ ਕੇ ਸਮਾਨ ਨੂੰ ਅਪਣੀ ਅੱ ਖਨਾਲ ਵੇਖ ਕੇ ਤੁਸੀਂ ਅੱਛੇ ਸੇ ਜਾਂਚ ਕਰਕੇ ਕੁਆਲਿਟੀ ਦਾ ਅੰਦਾਜ਼ਾ ਲੈ ਸਕਦਾ ਹੈਗਾ। ਇਸ ਨਾਲ ਨਾ ਤੁਰੰਤ ਸਮਾਨ ਮਿਲ ਜਾਂਦਾ ਅਤੇ ਦ ਦੁਕਾਨਦਾਰ ਤੋਂ ਵੀ ਨਾ ਸਿੱਧੀ ਸਲਾਹ ਵੀ ਲੈ ਜਾ ਸਕਦੀ ਹੈਗੀ।
ਕਈ ਪਰ ਕਈ ਚੀਜ਼ਾਂ ਹੀ ਔਫਲਾਈਨ ਮਿਲਦੀਆਂ ਨੇ ਬਾਜ਼ਾਰਾਂ 'ਚ ਤਾਂ ਔਨਲਾਈਨ ਸ਼ੋਪ 'ਚ ਜਲਦੀ ਮਿਲ ਜਾਂਦੀਆਂ ਨੇ ਅਤੇ ਕਈ ਵਾਰ ਵਧੀਆ ਪ੍ਰਾਈਜ਼ 'ਚ ਵੀ ਮਿਲ ਜਾਂਦੀਆਂ ਨੇ
ਹਾਂਜੀ ਬਿਲਕੁਲ, ਔ ਪਰ ਔਨਲਾਈਨ ਤਾਂ ਐਹ ਵੀ ਹੈਗਾ ਨਾ ਤੁਸੀਂ ਵੇਖੋ ਕਿੰਨੀਆਂ ਔਨਲਾਈਨ ਜੋ ਡਿਸ ਟਾਉੰਸ ਮਿਲਦੇ ਨੇ ਓਹ ਮਿਲ ਜਾਂਣੇ ਐ। ਔਰ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਨਾ ਕਿੰਨੀ ਵਰਾਇਟੀ ਮਿਲ ਜਾਂਦੀ ਹੈ ਰਿਵਿਊਜ ਮਿਲ ਜਾਂਦੇ ਆ ਲੋਕਾਂ ਦੇ ਔਰ ਤੁਸੀਂ ਇਹ ਗੱਲ ਤਾਂ ਹੈਗੀ ਤੁਸੀਂ ਘਰ ਬੈਠੋ ਕੁਛ ਵੀ ਮੰਗਵਾ ਸਕਦੇ ਹੋ ਇਲੈਕਟ੍ਰੋਨਿਕ ਖਾਣ ਪੀਣ ਦੇ ਸਮਾਨ ਕੱਪੜੇ। ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਰੋਜ਼ ਰੋਜ਼ਮਾਰਰਾ ਲਾਈਫ ਦੀ ਉਹ ਮੰਗਵਾ ਸਕਦੇ ਹੋ ਕੁੱਝ ਵੀ ਮੰਗਵਾ ਸਕਦੇ ਹੋ ਤੁਸੀਂ ਔਨਲਾਈਨ
ਔਨਲਾਈਨ ਵਧੀਆ ਸ਼ੋਪਿੰਗ ਹੈ ਜੀ ਕਿ ਕਈ ਚੀਜ਼ਾਂ ਹੁਣ ਆਪਾਂ ਨਹੀਂ ਪੱਕਜ ਕਰ ਬੋਤ ਜ਼ਰੂਰਤ ਪੈਂਦੀ ਏ ਛੋਟੀ-ਛੋਟੀ ਚੀਜ਼ਾਂ ਦੀ।
ਹਾਂਜੀ, ਅੱਜ-ਕੱਲ੍ਹ ਤਾਂ ਮੈਂ ਹੁਣ ਓਹ ਵੀ ਵੇਖਿਆ ਸਮਾਨ ਤੋਂ ਪਾ ਚ ਮਿੰਟ ਤੁਐਡੇ ਘਰ ਤੇ ਬਾਰੋ ਜਾਂਦੈ। ਕੋਈ ਤਾਂ ਐਪ ਹੁੰਦਾ ਐ ਕਿ ਵੋ ਪਾਚ ਮਿੰਟ ਤੋਂ ਬਾਹਰ ਤੇ ਜਾਂ ਨਾ ਸਾਰਾ ਸਮਾਨ। ਪਰ ਔਨਲਾਈਨ ਸ਼ੋਪਿੰਗ ਦਾ ਨਾ ਬਹੁਤ ਨੁਕਸਾਨ ਵੀ ਹੈਗੇ ਮੇਰਾ ਤੋਂ ਕਈ ਵਾਰ ਮੇਰਾ ਤਾਂ ਦੋ ਵਾਰ ਸਕੈਮ ਵੀ ਹੁੰਦਾ ਹੈਗਾ ਔਨਲਾਈਨ ਸ਼ੋਪਿੰਗ ਕਰਨ ਵਾਸਤੇ ਤਾਂ ਮੈਂ ਤਬੇ ਨਾ ਔਨਲਾਈਨ ਕ ਕੱਪੜਾ ਕੁੱਪੜਾ ਨੀ ਮੰਗਵਾ ਦਿੰਦੀ ਹ ਕੱਪੜੇ ਤੋਂ ਮੈਨੂੰ ਡਰ ਲੱਗਦਾ ਹੈ
ਕੱਪੜੇ ਦੀ ਔਨਲਾਈਨ ਸ਼ੋਪਿੰਗ ਜਾਂ ਕੱਪੜੇ ਦੀ ਕੁਆਲਿਟੀ ਵਗੈਰਾ ਜਾਂ ਉਹਦੀ ਕਿੰਨਾ ਕੁ
ਮੈਂ ਤੁਐਨੂੰ ਦੱਸਾਂ ਮੈਂ ਇੱਕ ਵਾਰੀ ਇੱਕ ਸੂਟ ਔਡਰ ਕੀਤਾ ਹੈਗਾ ਔਨਲਾਈਨ। ਓਹ ਜਦੋਂ ਆਯਾ ਮੈਂ ਓਨਾ ਨੂੰ ਬੜੀ ਐਕਸਾਈਟਮੈਂਟ ਨਾਲ ਖੋਲਿਆ ਸੀ ਤੇ ਓਹ ਮੈਨੂੰ ਪੂਰਾ ਸੂਟ ਛਿਜਾ ਹੂਆ ਪੂਰਾ ਸੂਟ ਖ਼ਰਾਬ ਹੁੰਦਾ ਹੈਗਾ, ਪੂਰਾ ਸੂਟ ਫਟਾ ਵਾ ਨਾ ਮੇਰੇ ਸਾਈਜ਼ ਦਾ। ਮੈਂ ਤਾਂ ਹੁਣ ਵੇਖ ਕੇ ਨਾ ਤੋਕ ਰੈ ਗੀ ਸੀ ਮੈਂ ਐਨਾਂ ਦੀ ਮੈਂ ਮਤਲਬ ਇੰਨਾ ਪੈਸਾ ਭਰਿਆ, ਓਹਨਾਂ ਨੇ ਨਾਲ ਮਤਲਬ ਇੰਨਾ ਮੈੰਗਾ ਸੂਟ ਹੁੰਦਾ ਹੈਗਾ। ਪਰ ਔ ਓਦੇ ਕੋਲ ਸੂਟ ਕੈ ਕਿਵੇਂ ਨਿਕਲਿਆ ਪੂਰਾ ਫਿਟ ਜਾਵਾ ਮੈਂ ਤਾਂ ਹੁਣ ਪਰੇਸ਼ਾਨ ਈ ਹੋ ਗਈ ਆ ਅਦੇ ਫੇਰ।
ਨਾਲੇ ਵੈਸਾ ਔਲ ਜੇੜੇ ਘਰ ਦੇ ਸੂਟ ਵਗੈਰਾ ਹੁੰਦੇ ਜੇੜੇ ਅਪਾ ਪਾਣੇ ਹੁੰਦੇ ਨੇ ਓਹਦਾ ਦੇ ਹੱਥ ਨਾਲ ਜਾ ਕੇ ਹੀ ਪਤਾ ਲੱਗਦਾ ਵੀ ਵਧੀਆ ਨੇ ਜਾਂ ਘਟੇ ਨੇ ਕਿ ਆਪਣੇ ਕੋਲ ਜੇੜੀ ਚੀਜ਼ ਆ ਰੀ ਹੈ ਆਪਾਂ ਨੂੰ ਨਹੀਂ ਪਤਾ ਵੀ ਓਹ ਆਪਣੇ ਲਈ ਹੈਗੀ ਏ ਨਹੀਂ।
ਕਈ ਵਾਰ ਐਂ ਵੀ ਹੁੰਦਾ ਹੈਗਾ। ਪ੍ਰੋਡਕਟ ਤਸਵੀਰ ਵਿੱਚ ਤਾਂ ਚੰਗਾ ਲੱਗਦਾ ਹੈਗਾ ਪਰ ਅਸਲ ਜ਼ਿੰਦਗੀ ਵਿੱਚ ਵ ਕੁਆਲਿਟੀ ਦੀ ਉਮੀਦ ਮੁਤਾਬਿਕ ਨਹੀਂ ਹੁੰਦੀ ਹੈਗੀ
ਹਾਂ ਇਹ ਕਈ ਵਾਰ ਬਹੁਤ ਜ਼ਿਆਦਾ ਆਪਾਂ ਕਹਿੰਦੇ ਹਾਂ ਐਕਸਪੈਕਟ ਕਰ ਲੈਂਦੇ ਹਾਂ ਵੀ, ਬਹੁਤ ਵਧੀਆ ਹੋਊਗਾ ਤੇ ਪਰ ਰਿਐਲਟੀ ਚ ਕੁਛ ਹੋਰ ਨਿਕਲਦਾ। ਉਹ ਵੀ ਹੋ ਜਾਂਦਾ ਕਈ ਵਾਰੀ।
ਬਿਲਕੁਲ- ਬਿਲਕੁਲ।
ਫਲਾਈਨ ਸ਼ੋਪਿੰਗ ਜੇ ਖੁਦ, ਜਿਵੇਂ ਖਾਣ- ਪੀਣ ਦੀ ਚੀਜ਼ਾਂ ਹੋ ਗਈਆਂ। ਜਾਂ ਫੇਰ ਕੱਪੜੇ ਵਗੈਰਾ ਹੋ ਗਏ, ਇਲੈਕਟ੍ਰੋਨਿਕ ਚੀਜ਼ਾਂ ਹੋ ਗਈਆਂ। ਖੁੱਦ ਜਾ ਕੇ, ਦੁਕਾਨ ਤੇ ਹੱਥ ਲਗਾ ਕੇ ਚੈੱਕ ਕਰਕੇ, ਵੀ ਕਿਧਰ ਕੋਈ ਨੁਕਸਾਨ ਤਾਂ ਨਹੀਂ ਹੋਇਆ। ਉਹ ਕਰਨ ਚ ਵਧੀਆ ਨੇ ਜੀ।
ਹਾਂਜੀ- ਹਾਂਜੀ।
ਨਾਲ ਲੇ,
ਹੈਲੋ ਹਾਂਜੀ, ਬਸ ਉਹੀ ਗੱਲ ਹੈਗੀ, ਪਰ ਔਨਲਾਈਨ ਦਾ ਤਾਂ ਨੁਕਸਾਨ ਵੀ ਕਿੰਨੇ ਹੈਗੇ ਨਾ। ਅੱਜ ਕੱਲ ਤੋਂ ਕਿੰਨੇ ਸਕੈਮ ਚੱਲਦੇ ਨੇ।
ਔਨਲਾਈਨ ਸ਼ੋਪਿੰਗ ਨਾਲ ਜੈਦਾਤਰ ਤਾਂ ਪਸ ਅ ਪੈਸੇ ਦੋ ਈ ਚੱਕ ਡਰ ਲੱਗਦਾ, ਵੀ ਪੈਸਾ ਵੀ ਲਗਾ ਰਿਹਾ ਨਾ ਤਾਂ ਹੀ, ਨਾ ਖ਼ਰਾਬ ਹੋਵੇ, ਵਧੀਆ ਚੀਜ਼ ਮਿਲ ਜਾਏ ਨਾ ਕੋਈ ਫਰੋਡ ਵਗੈਰਾ ਹੋ ਜਾਵੇ।
ਮੈਂ ਤਾਂ ਜ਼ਿਆਦਾਤਰ ਔਫਲਾਈਨ ਸ਼ੋਪਿੰਗ ਹੀ ਪ੍ਰੈਫਰ ਕਰਨੀ ਹਾਂ। ਤੁਸੀਂ ਮੇਰੇ ਕੋ ਦੋਸਤ ਨਾਲ, ਨਾ ਆਊਟਿੰਗ ਵੀ ਹੋ ਜਾਂਣੀ ਏ, ਇੱਕ ਗੱਲਾਂ ਵੀ ਹੋ ਜਾਂਦੀਆਂ ਨੇ ਸਾਥ ਚੱਲ ਕੇ, ਔਰ ਸਫ਼ਰ ਵੀ ਵਧੀਆ ਹੋ ਜਾਣਾ, ਅੱਜ ਕੱਲ ਤਾਂ ਮੌਸਮ ਵੀ ਕਿੰਨਾ ਵਧੀਆ ਹੈਗਾ ਨਾ, ਤੁਸੀਂ ਦੋਸਤੋ ਨਾਲ ਜਾ ਸਕਦੇ ਹੋ। ਔਰ ਅਪਣੀ ਫੈਮਲੀ ਨਾਲ ਜਾ ਸਕਦੇ ਹੋ। ਟਾਈਮ ਸਪੈਂਡ ਹੁੰਦਾ ਹੈ, ਕਿੰਨਾ ਮਜ ਵਧੀਆ ਲੱਗਦਾ ਹੈਗਾ।
ਨਾਲ ਕਈ ਵਾਰ ਐ ਵੀ ਹੁੰਦਾ ਬਾਹਰ ਜਾ ਕੇ, ਘੁੰਮਣ ਫੇਰਨ ਨਾਲ ਥੋੜਾ ਜਿਹਾ, ਕਈ ਵਾਰ ਔਨਲਾਈਨ ਨਾਲੋਂ ਵਧੀਆ, ਚੀਜ਼ ਮਿਲ ਜਾਂਦੀ ਆਪਾਂ ਨੂੰ।
ਹਾਂ, ਉਹਨਾਂ ਨਾ ਨਾਈਕ- ਕਦੋਂ ਇਹ ਵੀ ਹੁੰਦਾ ਹੈਗਾ। ਮੈਂ ਤਾਂ ਜ਼ਿਆਦਾਤਰ ਨਾ ਗਰੋਸ਼ਰੀ ਵਾਲੇ ਆਈਟਮਸ ਔਨਲਾਈਨ ਔਡਰ ਕਰ ਦੇਿੰਦੀ ਹਾਂ। ਕਿਉਂਕਿ ਇੰਨੀ ਗਰਮੀ ਤੋਂ ਬਾਹਰ ਜਾ ਕੇ ਨਾ, ਗਰੋਸਰੀਆਂ ਦੀ ਆਈਟਮ ਤੋਂ ਵੀ ਲੈਣਾ ਬੜਾ ਮੁਸ਼ਕਿਲ ਲੱਗਦਾ ਹੈ। ਮੈਨੂੰ ਕਿਉਂਕਿ ਮੇਰੇ ਘਰ ਤੋਂ ਨਾ ਕੋਈ ਐਦੇ ਹੈਗਾ ਵੀ ਨੀ। ਜੋ ਔਨਲਾਈਨ ਮਤਲਬ, ਮਤਲਬ ਜੋ ਔਫਲਾਈਨ ਜਾ ਕੇ ਆਪਣਾ ਗਰੋਸਰੀ- ਗੂਸ਼ਰੀ ਦਾ ਸਮਾਨ ਲਿਆ। ਤਾਂ ਮੈਂ ਜ਼ਿਆਦਾ, ਤਰ ਨਾਲੋ-ਨਾਲ ਓਨਲਾਈਨ ਓਡਰ ਕਰ ਦਿੰਦੀ ਆ। ਉਹ ਮੈਨੂੰ ਕਨਵੀਨੀਂਟ ਵੀ ਲੱਗਦਾ ਹੈਗਾ। ਔਰ ਆਸਾਨ ਵੀ ਹੈਗਾ ਬਹੁਤ।
ਪਿੰਡਾਂ ਚ ਜੀ ਕਈ ਵਾਰ ਗਰੋਸ਼ਆ ਵਗੈਰਾ ਨੇ, ਕਈ ਚੀਜ਼ਾਂ ਜਿਵੇਂ ਸੂਟ ਹੁੰਦੇ ਨੇ, ਸਮਾਨ ਹੁੰਦਾ, ਸੂਟਾਂ ਵਗੈਰਾ ਦਾ, ਪਿੰਡਾਂ ਚ ਨੋਰਮਲ ਮਿਲਦਾ ਰਹਿੰਦਾ। ਕਿਉਂਕਿ ਇੱਥੇ ਤੇ ਛੋਟੀਆਂ- ਛੋਟੀਆਂ ਰੇੜੀਆਂ ਤੇ, ਚੀਜ਼ਾਂ ਸਮਾਨ ਬਹੁਤ ਆਉਂਦੀਆਂ ਨੇ, ਤੇ ਕਈ ਵਾਰ, ਬਾਜ਼ਾਰ ਚ ਜਾਣ ਦੀ ਲੋੜ ਨਹੀਂ ਪੈਂਦੀ। ਕਿਉਂਕਿ ਇੱਥੇ ਰੇਹੜੀਆਂ ਤੇ ਹੀ ਉਹ ਪ੍ਰਾਈਸ ਜੇ ਵਧੀਆ, ਚੀਜ਼ਾਂ ਮਿਲ ਜਾਂਦੀਆਂ ਹੈ।
ਹਾਂਜੀ, ਬਿਲਕੁਲ- ਬਿਲਕੁਲ ਤੁਸੀਂ ਔਨਲਾਈਨ ਵੇਖੋ ਔਨਲਾਈਨ, ਤੁਸੀਂ ਇੱਕ ਵਾਰ ਵੀ ਡਿਸਕਾਊਂਟ ਨਹੀਂ ਕਰ ਸਕਦੇ, ਮਤਲਬ ਬਾਰਗਨਿੰਗ ਨਹੀਂ ਕਰ ਸਕਦੇ। ਤੁਸੀਂ ਬਾਰ ਜਾ ਜਗੈ ਤੇ ਐਨੂੰ ਸੋਸ਼ਲ ਆ ਮਿਲ ਨਾ ਮਿਲਣ ਦੀ ਕਿੰਨੀ ਵੀ ਉਹ ਹੋਂਦੀ ਹੈ, ਜਿੰਨੀ ਚੀਜ਼ਾਂ ਸਿੱਖਣ ਤੋਂ ਮਿਲਦੀ ਹੈਗੀਆਂ। ਹਾਂ।
ਹਾਂ ਇਹ ਨਾਲੇ ਕਈ ਵਾਰ ਇਹ ਵੀ ਹੋ ਜਾਂਦਾ ਨਾ ਵੀ, ਆਪਣੀ ਜਿਹੜੀ ਬਾਹਰ ਜਾ ਕੇ ਚੀਜ਼ ਵਧੀਆ ਪਤਾ ਲੱਗ ਜਾਂ ਵੀ, ਕਿਹੜੀ ਚੀਜ਼ ਨਵੀਂ ਆਈ ਹੈ ਬਾਜ਼ਾਰ ਚ। ਕਿਹੜੀ ਵਧੀਆ ਹੋ ਜਾਂਦੀ ਹੈ ਕਿਉਂਕ,
ਤਾਂ ਹੀ ਨਹੀਂ ਲੱਗਦਾ ਹੈਗਾ, ਕਿੰਨੀ ਪੁਰਾਣੀ ਚੀਜ਼ਾਂ ਹੈ ਚੀਜ਼ਾਂ ਹੈਗੀਆਂ। ਪਰ ਫਲਾਈਨ ਤੁਸੀਂ ਜਾ ਕੇ, ਵੇਖ ਸਕਦੇ ਹੋ, ਪ੍ਰਾਈਸਿਸ ਕਿੰਨੇ ਰਿਵਿਊ ਕਰ ਸਕਦੇ ਹੋ ਤੁਸੀਂ ਫਲਾਈਨ। ਮਤਲਬ ਓਨਲਾਈਨ ਤੁਸੀਂ ਵੇਖੋ ਮੈਂ ਇੱਕ ਚੀਜ਼ ਔਡਰ ਕਰ ਰਹਦੀ ਹਾਂ, ਉਸ ਦਿਨ ਤੋਂ, ਮੈਨੂੰ ਇੱਕ ਚੀਜ਼ ਉਹ ਮਿਲੀ ਸੀ ਅੱਠ ਸੌ ਦੀ ਨਲਾਈਨ, ਔਰ ਫਲਾਈਨ ਮੈਂਦੋਂ ਵੇਖ ਕੇ ਤੋਂ ਮੈਨੂੰ ਚੀ ਦਾ ਇਨੇ ਘੱਟ ਪ੍ਰਾਈਸ ਇਸਤੋਂ ਮੰਗੈਦੀ ਚਾਰ ਸੌ ਦੀ, ਬਤਾਓ ਚਾਰ ਸੌ ਰੁਪਏ ਸਿੱਧਾ ਕੰਮ ਹੋਣਗੇ।
ਹਾਂ, ਉੰਝ ਕਈ ਚੀਜ਼ਾਂ ਐਵੇਂ ਹੁੰਦੀ ਛੋਟੀ-ਛੋਟੀ ਚੀਜ਼ਾਂ ਤੁਸੀਂ ਦੇਖ ਲੋ ਔਨਲਾਈਨ ਉਹਨਾਂ ਦੇ ਪ੍ਰਾਈਸ ਬੌਤ ਬੜੇ ਹੁੰਦੇ ਨੇ। ਬਜਾਰ ਚ ਉਹੀ ਚੀਜ਼ ਆ ਥੋੜੇ ਘੱਟ ਰੇਟ ਦੀ ਮਿਲ ਜਾਂਦੀਆਂ ਨੇ।
ਬਿਲਕੁਲ- ਬਿਲਕੁਲ ਨਾਲੇ ਕੱਟਣੀ ਬਿਲਕੁਲ ਬਹੁ ਤੇ ਇੱਕਦਮ ਨੀਚੇ, ਪ੍ਰਾਈਜ਼ ਤੋਂ ਮਿਲ ਜਾਂਦੇ ਆ। ਮੈਂ ਤਾਂ ਔਨਲਾਈਨ ਕਿੰਨੀਆਂ ਚੀਜ਼ਾਂ ਅਸੀਂ ਵੇਖੀਆਂ ਨੇ ਮੈਂ ਤਾਂ ਹੁਣ ਪਤਾ, ਅੱਜ ਕੱਲ੍ਹ ਤੋਂ ਸੂਟ ਵੀ ਸਵਾ ਲੈਂਦੀ ਹਾਂ, ਕੱਪੜਾ ਲਾ ਕੇ, ਸਵਾ ਲੈਂਦੀ ਹਾਂ, ਪਰ ਡਿਜ਼ਾਇਨ ਔਨਲਾਈਨ ਵੇਖ ਲੈਂਦੀ ਹਾਂ। ਕਿ ਮੈਨੂੰ ਇਹ ਸੂਟ ਕੁ ਚੰਗਾ ਲੱਗ ਰਿਹਾ ਸੀ ਦੋਂ ਮੈਂ ਇਹਨਾਂ ਨੂੰ ਆਪਣੇ ਦਰਜੀ ਨੂੰ ਕਹਿ ਦਿੱਤਾ। ਕਿ ਮਾਸਟਰ ਜੀ ਤੁਸੀਂ ਐ ਸੂਟ ਐਵੇਨਾ ਸਿੰਨਦੋ, ਓਹ ਤੋ ਵਧ ਵਧੀਆ ਹੈਗਾ। ਤੁਤ ਤੁਹਾਡਾ ਸਾਈਜ਼ ਦਾ ਵੀ ਸਿਲਦਾ ਹੈਗਾ, ਔਰ ਤੁਹਾਡੀ ਸ਼ੌਕ ਵੀ ਪੂਰਾ ਹੋ ਜਾਣਾ।
ਆ ਪਿੰਡਾਂ ਚ' ਜੀ ਸਭ ਆਪੇ ਹੀ ਬਣਾਉਂਦੇ ਨੇ ਸੂਟ ਹੁਣ ਮੈਂ ਮੇਰੇ ਸੂਟ ਆਪੇ ਹੀ ਬਣਾਉਦੀ ਆ।
ਹੋ ਅੱਜ ਕੱਲ੍ਹ ਦੇ ਬੱਚਿਆਂ ਨੂੰ ਵੇਖੋ ਬਤ ਆਪਣਾ ਸਮਾਨ ਵੀ ਸਾਰਾ ਤੁਸੀਂ ਵੇਖੋ ਸਭ ਔਨਲਾਈਨ ਔਡਰ ਕਰਦੇਿਆਂ ਨੇ। ਪਰ ਮੈਂ ਹੁਣ ਇਹ ਵੀ ਨੀ ਕਹਿ ਰਿਹਾ ਸੀ ਕੁਛ ਸਾਰਾ ਹੀ ਸਮਾਨ ਤੁਸੀਂ ਓਨਲਾਈਨ ਔਡਰ ਕਰਿਆ ਕਰੋ। ਤੁਸੀਂ ਬਾਰ ਵੀ ਜਾਇਆ ਕਰੋ, ਕਿਉਂਕਿ ਕੁਛ ਸਿਚੁਏਸ਼ਨ ਨਾਲ ਐਸੀ ਵੀ ਹੁੰਦੀ ਹੈਗੀ, ਜਿਹੜੇ ਤੁਸੀਂ ਔਨਲਾਈਨ ਔਡਰ ਕਰਨਾ। ਪੈਂਦਾ, ਕੁਛ ਐਸੀ ਵੀ ਹੈਗੀ ਜੋ ਤੁਸੀਂ ਫਲਾਈਨ ਔਡਰ ਕਰ ਸਕਦੇ ਹੋ।
ਬੱਚਿਆਂ ਨੂੰ ਜੇ ਔਨਲਾਈਨ ਦੀ ਆਦਤ ਪਾ ਰਹੀ ਹੈ ਤਾਂ ਕਈ ਵਾਰ ਉਹਨਾਂ ਨੂੰ ਬਹੁਤ ਆਦਤ ਪੈ ਜਾਂਦੀ ਹੈ।
ਬੱਚਾਯਾ ਵਿੱਚ ਨਾ ਕੋਈ ਐਕਸਸਾਈਜ਼ ਕੋਈ ਚੱਲਣ ਦਾ, ਕੋਈ ਡਿਸੀਜ਼ ਮੇਕਿੰਗ ਦਾ ਕੋਈ ਪਾਵਰ ਹੈਗਾ ਹੀ ਨਹੀਂ। ਉਹ ਤਾਂ ਬਸ ਬਾਹਰ ਹੀ ਨਿਕਲਣਾ ਚਾਹੁੰਦੇ ਆ ਘਰ ਬੈਠ ਕੇ ਆਪਣਾ ਘਰ ਤੋਂ ਬੈਠ ਕੇ ਆਪਣਾ ਸਭ ਕੁਛ ਔਡਰ ਕਰ ਬੈਠ ਕੇ ਕੀ ਕਰ ਲੈਂਣੇ ਹਾਂ।
ਪਰ ਬੱਚਿਆਂ ਸਭ ਤੋਂ ਵਧੀਆ ਵੀ। ਵੀ ਬਾਹਰ ਕੱਢ ਕੇ ਹੱਥ ਨਾਲ ਚੀਜ਼ ਦਿਖਾਉਣੀ ਸਭ ਤੋਂ ਵਧੀਆ, ਓਨਲਾਈਨ ਨੂੰ।
ਹਾਂ ਜੀ, ਪਰ ਵਾਤਾਵਰਨ ਬੱਚਿਆਂ ਨੂੰ ਇਹੀ ਕਹਿਿੰਦੀ ਆ ਕਿ ਤੁਸੀਂ ਨਾ ਬਾਹਰ ਜਾਓ, ਤੁਸੀਂ ਦੁਨੀਆਂ ਨੂੰ ਵੇਖੋ, ਸਮਝੋ, ਤੁਸੀਂ ਬਾਰਗਨਿੰਗ ਕਰਨਾ ਸਿੱਖ ਖੋ ਤ ਵੀ ਤੋਂ ਤੁਸੀਂ ਪੈਸੇ ਬਚਾਉਣ ਦੀ ਲੋੜ ਨੂੰ ਸਮਝ ਸਮਝੋਗੇ।
ਪ ਬੱਚਿਆਂ ਨੂੰ ਅੱਜ ਕੱਲ ਨਲਾਈਨ ਇਨਨਾਂ ਚੀਜ਼ਾਂ ਦਾ ਪਤਾ ਵੀ ਨਹੀਂ ਹੁੰਦਾ। ਵੀ ਕਿਵੇਂ ਸ਼ੁਰੂ ਕਰਨੀ ਆ ਜਾਂ ਕੀ ਖ਼ਰੀਦਣਾ ਹੁੰਦਾ।
ਹਾਂਜੀ, ਨਹੀਂ ਤੁਸੀਂ ਇਹ ਵੀ ਕਰ ਸਕਦੇ ਹੋ ਨਾ ਤੁਸੀਂ ਦੋਨੋ ਦੀ ਸਿੱਖਦਾਗਾ, ਮਤਲਬ ਤੁਸੀਂ ਵੇਖੋ ਨਾ ਅੱਜ ਕੱਲ੍ਹ ਤੋਂ ਦੋਨੋਂ ਹੀ ਚੀਜ਼ਾਂ ਬੜੀ ਇੰਪੋਰਟੈਂਟ ਹੋ ਗ ਨੇ, ਅੱਜ ਕੱਲ੍ਹ ਤੋਂ ਔਨਲਾਈਨ ਕਲਾਸਿਸ ਵੀ ਹੁੰਦੀ ਹੈਗੀ ਕਿੰਨੀਆਂ। ਔਨਲਾਈਨ ਕਿੰਨੀਆਂ ਚੀਜ਼ਾਂ ਤੁਸੀਂ ਕਰ ਸਕਦੇ ਹੋ, ਔਨਲਾਈਨ ਖਾਣਾ ਬਣਾਣਾ ਸਿੱਖ ਸਕਦੇ ਹੋ। ਕਿੰਨੀਆਂ ਚੀਜ਼ਾਂ ਹੁੰਦੀ ਹੈ।
ਹੀ ਨਾ ਇਹ ਗੱਲ ਤਾਂ ਤੁਹਾਡੀ ਸਹੀ ਹੈ ਜ।
ਹਾਂਜੀ, ਪਰੂੰ ਮਤਲਬ ਸਿਚੁਏਸ਼ਨ ਨਾਲ ਤੁਸੀਂ ਬੱਚਿਆਂ ਨੂੰ ਸਿਖਾ ਦੋਗੇ। ਤੁਸੀਂ ਇਹ ਸਿਚੁਏਸ਼ਨ ਤਾਂ ਹੈਗੀ ਤੁਸੀਂ ਓਨਲਾਈਨ ਕਰ ਸਕਦੇ ਹੋ ਤੁਸੀਂ ਵੇਖੋ, ਅਗਰ ਅਸੀਂ ਕੋਈ ਵੀ ਅਸੀਂ, ਮਤਲਬ, ਪਾਰਕ ਘੁੰਮਣ ਵਾਸਤੇ ਗਏ ਨੇ। ਉੱਥੇ ਤਾਂ ਤੁਸੀਂ ਔਨਲਾਈਨ ਔਡਰ ਕੀ ਕਰ ਸਕਦੇ ਹੋ ਨਾ ਤੈਨੂੰ ਜੋ ਵੀ ਚੀਜ਼ਾਂ ਹੋਣਗੀਆਂ ਤੈਨੂੰ ਟੱਚ ਕਰਕੇ, ਤੁਸੀਂ ਵੇਖ ਕੇ, ਤਾਈ ਤੁਸੀਂ ਯੂਜ ਕਰੋਗੇ। ਮਤਲਬ ਬਾਹਰ ਜਾ ਕੇ ਤੁਸੀਂ ਓਨਲਾਈਨ ਔਡਰ ਨਹੀਂ ਕਰ ਸਕਦੇ ਹੋ। ਘਰ ਚੋਂ ਬੈਠ ਕੇ ਤੁਸੀਂ ਫਿਰ ਵੀ ਨਲਾਈਨ ਔਡਰ ਕਰ ਲਿਓ ਪਰ, ਬਾਹਰ ਜਾ ਕੇ ਫ ਨੀ ਕਰ ਸਕਦੇ।
ਹਾਂਜੀ, ਇਹ ਤਾਂ ਹੈਗਾ ਹੀ।
ਬਸ ਇਹ ਗੱਲ ਹੋ ਦੀ ਹੈ। ਤੁਸੀਂ ਜੋ ਵੀ ਹੈਗਾ ਨਾ ਦੋਨੇ, ਆਪਣੀ, ਨੁਕਸਾਨ ਔਰ ਫਾਇਦੇ ਲੈ ਕੇ ਹੈ।
ਹਾਂ, ਬੱਚਿਆਂ ਨੂੰ ਤਾਂ ਵਧੀਆ ਚੀਜ਼ਾਂ ਹੀ ਸਿਖਾਉਣੀਆਂ ਚਾਹੀਦੀਆਂ ਨੇ।
ਹਾਂਜੀ। ਬਿਲਕੁਲ ਬਸ, ਇਹੀ ਹੈਗਾ। ਚਲੋ ਫਿਰ ਮੈਂ ਤੈਨੂੰ ਕਾਲ ਕਰਾਂਗੀ ਮੈਂ ਤੈਨੂੰ ਕੁਛ ਟੱਸਟ ਵੈਬਸਾਈਟ ਦੱਸ ਦੰਦੀ ਹਾਂ। ਵਟਸਐਪ ਤੋਂ ਤੁਸੀਂ ਉਸਦੇ ਨਾਲ ਹੀ ਔਡਰ ਕਰ ਲੈਣਾ।
ਠੀਕ ਏ।
ਠੀਕ ਹੈ ਸਤਿ ਸ਼੍ਰੀ ਅਕਾਲ।
ਸਾਸ